ਹੈਲੋ ਸਸ਼ੀ ਕਾਲ ਜੀ ਕੀ ਹਾਲ ਚੱਲ ਤੁਹਾਡੇ
ਬਸ ਜੀ ਸ਼ੁਕਰ ਐ ਬਾਬਾ ਜੀ ਦਾ, ਓਰ ਵਧੀਆ ਤੁਸੀਂ
ਹਾਂਜੀ, ਬੋਤ ਵਦੀਆ ਜੀ, ਹੋਰ ਕੀ ਚੱਲ ਰੇਆ ਜੀ। ਸਭ ਵਦੀਆ, ਕਿਵੇਂ ਅੱਜ-ਕੱਲ ਪੈਸੇ ਚਾਂਦੀ ਲੱਗੇ ਪਏ ਆ ਆਪਾਂ
ਕੀ ਕਰੀਏ ਮੈਂ ਵੀ ਹੁਨੇ ਕਾਊਂਟ ਈ ਕਰ ਰਹੀ ਸੀ ਕਿ ਕਿੰਨੇ ਜੋੜ ਲਿੱਤੇ ਅੱਜ ਤੇ ਮੌਜ ਓ ਗਈ ਮੈ ਤੁਸੀਂ ਮੈਂ ਤੁਆਨੂੰ ਖੁਸ਼ਖਬਰੀ ਦੇਣ ਲਈ ਕਰ ਰੀ ਸੀ।
ਸੁਨਨ ਤੇ ਆਯਾ ਕੇ ਤੁਸੀਂ ਪੈਸੇ ਬਚਾ ਰਏ ਓ ਬਹੁਤ ਜਾਦਾ ਓਰ ਏ ਕੰਮ ਇੱਕ ਔਰਤ ਈ ਕਰ ਸਕਦੀ ਏ, ਬਿਲਕੁਲ।
ਲੋੜ ਈ ਇੰਨੀ ਹੋ ਗਈ ਏ ਏਹਦੀ ਬਸ ਏਹੀ ਆ ਬੱਚਿਆਂ ਦੇ ਕੰਮ ਦੇਖੋ, ਸਬ ਦੇ ਕੰਮ ਆ ਜਾਨਗੇ ਕੋਈ ਮੇਰੇ ਅਪਨੇ ਲਈ ਤਾਂ ਹੈ ਨੀ ਇੱਕ ਔਰਤ ਤੇ ਪਰਿਵਾਰ ਲਈ ਸੋਚ ਦੀ ਐ। ਅੱਪਨੇ ਬੱਚਿਆਂ ਲਈ ਸੋਚਦੀ ਐ, ਆਦਮੀ ਲਈ ਸੋਚਦੀ ਸਭ ਦੇ ਲਈ ਸੋਚਨਾ ਐ।
ਸਹੀ ਗੱਲ ਏ ਸਹੀ ਗੱਲ ਏ, ਬਿਲਕੁਲ ਸੂਹਲਤਾਂ ਵੱਧੀਆਂ ਜਾ ਰੀਆਂ ਆਪਣੀਆਂ ਦਿਨ ਬਾ ਦਿਨ
ਹਾਂਜੀ ਬਸ ਓ ਮੈਂ ਤੇ ਹੁਣ ਕਿੱਟੀ ਪਾਤੀ ਸੀ। ਤੇ ਓਹ ਮੇਰੀ ਅੱਜ ਕਿੱਟੀ ਨਿਕਲੀ ਸੀ। ਮੈਂ ਓਹੀ ਵੇਖ ਰਹੀ ਸੀ ਇਹ ਤਰੀਕਾ ਦੇਖੋ, ਹਾਂਜੀ ਬਸ ਬਸ ਬਸ ਨਹੀਂ ਬਸ। ਕੋਈ ਸਾਖੀ, ਇਵੇਂ ਈਸ ਬਾਹਨੇ ਜੁੜ ਜਾਂਦੇ ਨੇ ਥੋੜੇ ਜੇਹ ਹੇਨਾ। ਤੇ ਥੋੜਾ ਮਨੋਰੰਜਨ ਵੀ ਹੋ ਗਿਆ। ਬਾਰ ਦੇ ਐੰਟਰਟੇਨਮੈਂਟ।
ਉਹ ਤਾਂ ਇੱਕ ਅਲੱਗ ਹੀ ਮਜ਼ਾ ਹੈ ਲਾਈਫ ਦਾ, ਥੋੜਾ ਟਾਈਮ ਆਪਣੇ ਲੀਏ ਵੀ ਕੱਢਣਾ ਪੈਂਦਾ ਏ।
ਸ਼ੁਰੂ ਕੀਤੀ ਸੀ ਮੈਂ ਵੀ। ਇਸ ਵਾਰੀ, ਤੇ ਬਸ ਬਹੁਤ ਅੱਛਾ ਲੱਗਿਆ ਨਹੀਂ ਤੋੰ ਓਵੇਂ ਦਾ ਬੰਦਾ ਜੋੜਦਾ ਹੀ ਹੈਗਾ ਮਹੀਨੇ ਦੇ ਖਰਚੇ ਚ ਬਚਾ ਲਈਏ। ਪੇਕੇ ਦੀ ਟਿਕਾਈ ਚ ਬਚਾ ਲਈ। ਯੇ।
ਸਹੀ ਗੱਲ ਹੈ ਸਹੀ, ਬਿਲਕੁਲ ਬਿਲਕੁਲ ਸਹੀ।
ਤੋਂ ਉਹ ਤੇ ਹੁੰਦਾ ਹੀ ਸੀਗਾ, ਬਸ ਇਹ ਸੀਗਾ ਚਲੋ ਭਈ ਇਸ ਬਾਹਨੇ ਹੋਰ ਜੁੜ ਜਾਣਗੇ। ਥੋੜਾ ਬੱਚਿਆਂ ਦਾ ਹੁਨ ਐਡਮੀਸ਼ ਚਨ ਆ ਰਿਆ ਥੋੜਾ ਬੱਚੇਆਂ ਨੂੰ ਚਾਹੀਦੇ ਐ ਤੋਂ ਫਿਰ ਓਦਾ ਥੋੜਾ ਜਾਂ ਆਦਮੀ ਨੂੰ ਹੱਥ ਵਟਾ ਦਿ ਓਰ ਨੀ ਤੋ ਔਰਤ ਕਰ ਈ ਸਕਦੀ ਏ ਨਾ ਤਾਂ ਕਰ ਹੀ ਸਕਦੇ ਆ ਹਨਾ।
ਸਹੀ ਗੱਲ, ਜਦੋਂ ਆਪਾਂ ਓਹੀ ਕੈਲੇ ਨਾ ਜਦੋਂ ਆਪਾਂ ਪੈਸਾ ਬਚਾਓਨੇ ਆ। ਸਾਨੂੰ ਆਪ ਨੂੰ ਪਤਾ ਕਿ ਹਰ ਮੁਸ਼ਕਿਲ ਦਾ ਹੱਲ ਨਿਕਾਲ ਸਕਦੇ ਆ। ਅ ਪਰ ਆਪਾਂ ਨੂੰ ਕਿਸੇ ਅੱਗੇ ਕਿਸੇ ਕਿਸੇ ਅੱਗੇ ਹੱਥ ਨਈ ਫੈਲਾਨਾ ਪੈਂਦਾ।
ਦੇਖੋ ਮਾੜੇ, ਮਾੜੇ ਟਾਈਮ ਦਾ ਕੋਈ ਨਈ ਪਤਾ। ਮਾੜਾ ਟਾਈਮ ਕਦੋਂ ਆ ਜਾਗਾ। ਕਦੋਂ ਹਾਰੀ ਬਿਮਾਰੀ ਆ ਜਾਉਗੀ। ਯਾ ਕਦੇ ਕੁਛ ਵੀ ਹੋ ਸਕ ਦਾ, ਹਨਾ ਤ ਆਪਾਂ ਥੋੜਾ ਜਿਹਾ ਥੋੜਾ ਜਿਹਾ ਤੇ ਕਰ ਸਕਦੇ ਆ। ਭੀ ਵੀ ਹਾਂ, ਠੀਕ ਐ ਹੋਨਾ ਚਾਹੀਦਾ ਆਪਨੇ ਕੋਲ। ਇਕਦਮ ਨੀ ਮੰਗੇ ਜਾਂਦੇ, ਯਾ ਇਕਦਮ ਨੀ ਭਜੇਆ ਜਾਂਦਾ ਕਿਧਰੇ ਵੀ। ਤੇ ਬਸ ਥੋੜੀ ਜਈ ਅਪਨੀ ਸ ਸੋਚ ਦੋਨੋ ਤਰਫ਼ ਰੱਖ ਕੇ ਚੱਲਨਾ ਪੈਂਦੈ ਕੋਈ ਐ, ਐ ਤੇ ਹੈ ਨਈ ਗਾ ਕਿ ਵੀ, ਕੰਮ ਨੀ ਐ ਯਾ ਕੁਛ ਨੀ ਐ ਪਰ ਐ ਓ ਕੇ ਆਪਨੇ ਹੱਥ ਚ ਐ। ਦਿਕਤ ਕਿਤਦੇ ਵੀ ਲੋੜ ਪੈ ਸਕਦੀ ਦੀ ਐ।
ਕਿਉਂਕਿ ਏ ਅਮਰਜੰਸੀ ਐ ਨਾ, ਅਮਰਜੰਸੀ ਆਪਨੇ ਕੋਲ ਫੰਡ ਏ ਵਾਲੀ। ਜੇੜੀ ਆਪਾਂ ਜੋੜ ਕੇ ਸੇਵਿੰਗ ਕਰ ਰੱਖੀ ਏ ਜਿਨਾਂ ਕਰਕੇ, ਓਈ ਏ ਨਾ ਬਿਮਾਰੀ ਐ, ਕੋਈ ਵੀ ਬਮਾਰੀ ਆਈ ਐ ਜਾਂ ਕੋਈ ਨੋਕਰੀ ਛੁੱਟ ਗਈ ਏ ਆਪਨੀ ਲਾਈਫ ਦੇ ਵਿੱਚ ਤੇ ਏ ਆਪਾਂ ਇੱਕ ਅਚਾਨਕ ਜਿਵੇਂ ਆਪ ਆਪਨੇ ਪੈਸੇ ਸੇਵਿੰਗ ਕੀਤੇ ਹੋਏ ਐ ਉਸ ਚੀਜ ਦੇ ਕੰਮ ਆ ਜਾਂਦੇ ਨੇ।
ਹੂੰ, ਓਰ ਓ ਨਾਲ ਦੇ ਨਾਲ ਦੇਖੋ ਹਨ ਮੈਂ,, ਜੋੜ ਲਿੱਤੇ ਚਲੋ ਠੀਕ ਐ ਅੱਜ ਮੈਨੂੰ ਲੋੜ ਨਈ ਹੈਗੀ। ਮੈਂ ਹੂਨ ਥੋੜਾ ਜੇਆ ਇਨਵੈਸਟ ਕਰ ਲੇਆਂਗੀ ਸਪੈਂਡ ਕਰ ਲੇਆਂਗੀ, ਕਿਸੇ ਕੋਈ ਚੀਜ ਖ਼ਰੀਦ ਕੇ ਕੋਈ ਅਪਨੀ ਚੀਜ ਬਨਾ ਕੇ ਰੱਖ ਲਈ। ਹੋ ਜਾਂਦੈ ਨਾ ਕਿ ਚਲੋ ਜਦੋ ਜੂਰਤ ਪੈਨਗੀ ਤੇ ਅਪਨਾ, ਨਈ ਤੇ ਬੱਚੇਆਂ ਦੇ ਕੰਮ ਆ ਜਾਏ ਜਾਗੂ
ਹਾਂ ਨਹੀਂ ਸਹੀ ਗੱਲ ਏ ਕੋਈ ਬੰਦਾ ਇਹਨਾਂ ਕੋਈ ਕੁਛ ਕਿੰਨੇ ਕੁ ਸਕੀਮਾਂ ਨੇ ਚੱਲ ਰੀਆਂ ਨੇ ਬਹੁਤ ਕੁਛ ਕਰਦਿਆ ਕੁਛ, ਬੱਚਿਆਂ ਬਚੇ ਬੱਚਿਆਂ ਵਸਤੇ ਲੋਕ ਕਰਵਾ ਰੇ ਨੇ ਸਬ ਇਸੇ ਲਈ ਕਰਵਾ ਰੇ ਨੇ ਕਿ ਕਿਸੇ ਨਾ ਕਿਸੇ ਬਹਾਨੇ ਬੱਚੇ ਦਾ ਜੁੜਦਾ ਵੇ ਕਲ ਬੇਟੀਆਂ ਦਾ ਵਿਆਹ ਕਰਨਾ ਹੌੰਦਾ ਏ ਬੇਟੀਆਂ ਦੇ ਅੱਗੋਂ ਵਿਆਵਹਾਂ ਤੇ ਵੀ ਲਾਣਾ ਸਭ ਕੁੱਛ ਦੇਣਾ ਲੈਣਾ ਸਭ ਕੁੱਛ ਕਰਨਾ ਹੁੰਦ
ਸਭ ਕੁਛ ਕਰਨਾ ਹੁੰਦਾ ਹੈ, ਤੇ ਥੋੜਾ ਜਿਹਾ ਚਲੋ, ਥੋੜਾ ਜਿਹਾ ਜੁੜ ਗਿਆ ਓਹ ਸਾਹਰਾ ਲੱਗ ਜਊਗਾ ਥੋੜਾ
ਹਾਂਜੀ ਬਿਲਕੁਲ ਸਹੀ, ਕਹਿੰਦੇ ਆ ਨਿੱਕੀ ਨਿੱਕੀ ਚੀਜ ਤੋਂ ਹੀ ਆਪਾਂ ਬਹੋਤ ਜਿਆਦਾ ਕੁੱਛ ਬਣਾ ਲੈਣੇ ਆ ਤੇ ਬੰਦੇ ਮਹਿਲ ਕੋ ਯਾਵੀ ਬਣ ਜਾਂਦੀਆਂ ਨੇ ਹਾਂਜੀ ਸਹੀ ਗੱਲ ਏ ਬਿਲਕੁਲ ਇਸ ਨਾਲ ਆਪਣੇ ਸਪਨੇ ਵੀ ਪੂਰੇ ਕਰਦੇਆ ਆਪਾਂ ਲਾਈਫਤੇ ਅਪਨੇ ਕਿ ਜਦੋਂ ਆਪਾਂ ਕੁਛ ਆਪਣੇ ਹੱਥਾਂ ਨਾਲ ਬਣਾ ਲਿਆ ਹੋਵੇ ਕਿ ਹਾਂ ਭਈ ਮੇਨੇ ਆਪਣੇ ਹੱਥਾਂ ਨਾਲ ਆ ਬਨਾਯਾ ਓਹ ਬਹੁਤ ਵੱਡੀ ਚੀਜ਼ ਹੈ ਓੰਦੇ ਤੋ ਖੁਸ਼ੀ ਉਸ ਤੋਂ ਵੱਡੀ
ਹਾਂਜੀ ਓ ਖ਼ੁਸ਼ੀ ਨੀ ਆ ਰੀ ਹੈਗੀ ਆ ਔ ਆਪ ਕਿਸੇ ਨੂੰ ਬਿਆਨ ਨੀ ਕਰ ਸਕ ਸਕਦੇ ਕਿ ਤੁਸੀਂ ਆਪਨੇ ਆਪ ਕਿਵੇਂ ਜੋੜਿਐ ਕੀ-ਕੀ ਵੀ ਦਿਨ ਵੇਖਿਆ ਸੀ ਜਾਂ ਕਿਦੇ ਕੋਲੋਂ ਡਾਂਟ ਖਾਈ ਸੀ ਤੁਸੀਂ ਪੈਸੇ ਲਈ ਏ ਯਾ ਕੁਛ ਵੀ ਹੈਗਾ। ਔ ਦਿਨ ਜਦੋਂ ਆਂਦਾ ਐ ਨਾ ਕੀ ਆਪ ਆਪਾਂ ਕੋਈ ਚੀਜ ਬਨਾ ਲਈ ਐ ਤਾਂ ਬਸ ਬਸ ਔ ਖੁਸ਼ੀ ਨੀ ਆ ਰੀ ਐ ਤੇ ਸਾਰੇ ਜਦੋਂ ਬਈ ਹਾਂ ਐ ਕੁੱਛ ਕੀ ਕਰ ਦਿਖਾਆ ਤੁਸੀ ਬਸ ਇਸੀ ਲੀ ਥੋੜਾ ਜਿਹਾ ਹਾਂ ਬਸ ਮੇਰੀ ਸਹੇਲੀ ਨੇ ਦੱਸ ਕਿ ਚਲੋ ਕੀਤੀ ਵੀ ਪਾ ਅਤੇ
ਨਈੲ ਬੌਤ ਵਧੀਆ ਗੱਲ ਐ ਮੈਂ ਖ਼ੁਦ ਚਾਲਦੀ ਹਾਂ ਕੇ ਮੈਨੂੰ ਖੁੱਦ ਛੌਂਕ ਨੇ ਬੌਤ ਕਿ ਮੈਂ ਅ ਮੈਨੂੰ ਹਰ ਠੀਕ ਐ ਮੈਨੂੰ ਏ ਵੀ ਹੁੰਦੈ ਕਿੱਟੀ ਚ ਜਾਓ ਇੱਕ ਛੋਟੀ ਜੀ ਇਨਕਮ ਹੁੰਦੀ ਐ ਚਲੋ ਕੋਈ ਗੱਲ ਨੀ ਜੋ ਵੀ ਬਨ ਰਹੀ ਐ ਪਰ ਖ ਖਰਚਾ ਮੈਂ ਇੰਨਾ ਕ ਨ ਓਨਾ ਖਾਓ ਜਿੰਨਾ ਕੁ ਤੁਸੀ ਲਿਮਟ ਚ
ਬਿਲਕੁਲ-ਬਿਲਕੁਲ, ਬਿਲਕੁਲ ਕੋਈ ਐ ਨਈ ਐ ਜਰੂਰੀ ਨਈ ਹੈਗਾ
ਏ ਨੀ ਹੈ ਕਿ ਕਿਸੇ, ਕਿਸੇ ਨੂੰ ਹਾਂਜੀ ਕਿਸੇ ਨੂੰ ਦੇਖ ਕੇ ਮੈਂ ਵੀ ਕਰਾਂਗੀ ਕਿਸੇ ਨੂੰ ਦੇਖ ਕੇ ਨਈ
ਨਾ, ਇੱਕ ਵਦੀਆ ਸੋਰਸ ਹੈਗਾ ਈ ਔਰਤੇ ਯਾ ਲਈ ਤਾਂ ਵਦੀਆ ਸੋਰਸ ਹੈਗੈ ਮੈਂ ਕੈ ਰੀ ਆਂ, ਦੇਖੋ ਘਰ ਚ ਬੈਹ ਕੇ ਮਤਲ ਮਤਲਬ ਬੰਦਾ ਘਰ ਦੇ ਸਾਰੇ ਕੰਮ ਕਰਦੇ, ਕਰਦੇ ਜਦੋਂ ਅਪਨੇ ਲਈ ਟਾਈਮ ਕੱਡਦੈ ਹੈਗਾ ਨਾ, ਜੋ ਦੋ ਘੰਟੇ ਓ ਹੋਂਦੇ ਨੇ ਓ ਬੰਦਾ ਸਾਰੀ ਥੱਕ ਥਕਾਵਟ ਭੁੱਲ ਜਾਂਦੈ ਐ ਤੇ ਸਾਰੀ ਪਰੇਸ਼ਾਨੀਆਂ ਭੁੱਲ ਜਾਂਦਾ ਐ।
ਸਈ ਗੱਲ ਆ। ਬਿਲਕੁਲ, ਬਿਲਕੁਲ ਸੲਈ ਗੱਲ ਆ।
ਜੀਵੇ ਆਪਾਂ ਮਤਲਬ ਅਪਨੇ ਲਈ ਕੇਯਾ ਟਾਈਮ ਨਿਕਾਲੀਏ? ਸੁਬਾ ਤੋਂ ਰਾਤ ਤਈ ਪਰਿਵਾਰ ਲਈ ਕਰਦੇ, ਕਰਦੇ ਐ ਨੀ ਕਿ ਐਦੇ ਚ ਖੁਸ਼ੀ ਨੀ ਐ ਪਰਿਵਾਰ ਲਈ ਅ ਆਪਾਂ ਨਈ ਕਰੋਗੇ ਤੋ ਕੋਨ ਕਰੇਗਾ? ਠੀਕ ਐ ਪਰ ਇੱਕ ਥੋੜਾ ਜੇਯਾ ਏ ਹੋ ਜਾਂਦੈ ਇਸ ਏਜ ਆ ਕੇ ਨਾ ਕਿ ਬਈ ਹਮ ਨੇ ਕਿਹ ਦਿਆ ਕੀ ਕੀ ਚੱਲ ਰਿਹਾ ਸਾਡੀ ਜ਼ਿੰਦ ਚ ਬਸ ਉੱਠੀਏ ਕੰਮ ਕਰੀਏ ਫਿਰ ਸੋ ਜਾਈਏ ਫਿਰ ਉੱਠੀਏ ਕੰਮ ਕਰੀਏ ਸਾਰਾ ਦਿਨ, ਜਦੋਂ ਮਹੀਨੇ ਚ ਇੱਕ ਦਿਨ ਵੀ ਆਂਦਾ ਐ ਨਾ ਓਹਦੀ ਐਕਸਾਈਟਮੈਂਟ ਬਣੀ ਰਹਿੰਦੀ ਹੈ
ਸਹੀ ਗੱਲ ਐ, ਬਿਲਕੁੱਲ, ਜਦੋਂ ਆਪਾਂ ਕੋਈ ਬਾਜਾਰ ਜਾਂਨੇ ਆ ਕਿਸੇ ਤੋਂ ਚੀਜ ਲੈਂਨੇ ਆਂ ਸਭ ਤੋਂ ਪੈਲਾਂ ਤੇ ਅਪਾ ਕਿ ਉਂਦੀ ਇਨਕਮ ਓਹ ਜਿੰਨੀ ਦੱਸਦੇ ਆ ਓਸ ਤੋਂ ਘਟਾਣ ਦੀ ਕੋਸ਼ਿਸ਼ ਕਰਦੇ ਕਿ ਸਾਡੀ ਇੰਨੀ ਇਨਕਮ ਇੰਨੀ ਸਾਡੀ ਅਸੀਂ ਲਗਾ ਸਕਦੇ ਆ ਤੁਸੀਂ ਦੇ ਸਕਦੇ ਬਾਰਗਨਿੰਗ ਕਰਦੇ ਫੀਰਤੋ ਅਸੀਂ ਏੱਨਾ ਲਗਾ ਸਕਦੇ ਤੁਸੀਂ ਦੱਸੋ ਓੰਹਦੇ ਚ ਵੀ ਇਕ ਓਰਤ ਪੈਸਾ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੀ ਐ ਕਿ ਚਲੋ ਸਾਡੇ ਬਾਚੋ ਕੰਮ ਆਵੇ ਤੇ ਓੰਦੇ ਨਾਲ ਆਪਣੇ ਦੇਸ਼ ਦੀ ਆਰਕੁੱਟਾ ਭੀ ਮਜਬੂਤ ਹੁੰਦੀ ਆ
ਆਹੋ-ਆਹੋ।
ਹੋਰ ਵੀ ਬਹੋਤ ਏ ਹਾਂਜੀ ਬਿਲ
ਪੁੱਛ ਸਕਦੀ ਏ ਸਾਰਾ, ਕੁੱਛ ਅੱਜ ਕੱਲ੍ਹ ਬੱਚਿਆਂ ਨੂੰ ਕਹੀਏ ਤੇ ਬੱਚੈ ਮੰਮਾ ਕੀ ਕਰਨੈ ਤੁਸੀਂ ਕੀ ਕਰਨੈ ਚਲੋ ਨਾ ਉੜਾਓ ਖਾਓ ਪੀਓ ਐਸ਼ ਕਰੋ ਕਿਆ ਕਰ ਰੇ ਓ ਆਪ
ਕਿਸ-ਕਿਸ ਲਈ ਜੋੜ ਰਏ ਔ ਤੁਸੀਂ ਹਾਂ ਬਿਲ
ਔ ਨੀ ਸਮਝਦੇ ਹ ਠੀਕ ਐ ਹੁਣ ਨੌਕਰੀਆਂ ਕਰਨ ਗ ਆਗੇ ਜਬ ਅਪਨੇ ਉਡਾਨ ਗੇ ਨਾ ਤਾਂ ਪ ਤਾ ਲੱਗੂਗਾ। ਜਬ ਪਰਿਵਾਰ ਬਨਨਗੇ
ਜਦੋਂ ਹਾਂਜੀ ਜਦੋਂ ਆਪ ਕਮਾਂਦਾ ਐ ਨਾ ਇਨਸਾਨ ਨੂੰ ਉਦੋਂ ਪਤਾ ਚਲਦੈ ਕਿ ਵਾਕੇਈ ਮੈਂ ਪੈਸਾ ਕਿੰਨਾ ਲਗਾਨੈ ਐਨਾ ਮੈਂ ਕਮਾ ਰਿਆ
ਹਾਂ ਹਾਲੀ ਤੇ ਆਦੇ ਨੇ ਮੰਮੀ ਕੰਜੂਸ ਐ ਮੰਮੀ ਤੋ ਰੱਖੇਗੀ ਇਸ ਕੋ ਮੰਮੀ ਤੋ ਉਸਕੋ ਡੱਬੇ ਡਾਲ ਕੇ ਰੱਖੇ ਗੀ ਮਤਲਬ ਲੱਗਦਾ ਬੱਚਿਆਂ ਨੂੰ ਕੀ ਕੀ ਕਰ ਰਏ ਐਂ ਮੰਮੀ ਔਰ ਕੀ ਕਰ ਰਏ ਨੇ
ਕਿਚਨ ਦੇ ਡੱਬਿਆਂ ਦੇ ਵਿੱਚ
ਬਿਲਕੁੱਲ ਹੋੰਦਾ ਸੀ ਮੈਂ ਤੇ ਅਪਨੀ ਮੰਮੀ ਨੂੰ ਵੀ ਵੇਖਿਆ।
ਹਾਂ ਬਿਲਕੁੱਲ ਓ ਟਾਈਮ ਬਹੌਤ ਵਧੀਆ ਸੀ ਵੈ
ਬਹੋਤ ਵਧੀਆ ਸੀ ਟਰੰਕ ਪਾਉਂਦੇ ਸੀ ਟਰੰਕ ਚ
ਹਾਂ ਹਾਂ ਕੱਪੜਿਆਂ ਦੇ ਵਿੱਚ ਹੀ ਛੁਪਾ ਦਿੰਦੇ ਸੀ ਸਹੀ ਗੱਲ ਐ, ਔਰ ਜਦੋਂ ਕਡੀ ਜਦੋਂ ਕਦੇ ਟਰੰਕ ਖੋੱਲਿਆ ਕੋਈ ਵਿਆਹ ਸ਼ਾਦੀ ੀਕ ਓਹ ਜਦੋਂ ਇੱਕ ਰੋਟ ਇੱਕ ਕਦਮ ਆਇਆ ਵਾਪਸ ਓਥੋਂ ਦਿ ਨਿਕਲ ਕੇ
ਨਹੀਂ ਹੋੰਦਾ ਸੀ ਨਾ ਮੰਮੀ ਆਦੀ ਸੀ ਮੈਂ ਤੇ ਭੁਲ ਗੀ ਸੀ ਰ ਕਿ ਓਹ ਇੰਨੀ ਖੁਸ਼ੀ ਮਿਲਦੀ ਸੀ ਅੱਛਾ ਮੇਰੇ ਇਹ ਵੀ ਪਏ ਸ ਮੇਰੀ ਇਹ ਵੀ ਪਏ ਸੀ, ਮਤਲਬ ਓਹ ਵੀ ਖੁਸ਼ ਨਿਆਰੇ ਹੁੰਦੇ ਸੀ ਉਹ ਭੁੱਲ ਜਾਂਦੇ ਸੀ ਕਦੋਂ ਕਦੇ ਤਕ ਕਿ ਭੁੱਲ ਵੀ ਜਾਂਦੈ ਬੰਦਾ, ਵੀ ਮੈਂ ਇੱਧਰ ਨੀ ਰੱਖੇ ਸੀ ਮੈਂ ਓਧੱਰ ਈ ਰੱਖੇ ਸੀ, ਜਦੋਂ ਓਧੇੱਚੋ ਵੀ ਮਿਲ ਜਾਂਦੇ ਨਾ ਬਸ ਓਹ ਤੇ ਬਸ, ਅਜ ਤਾਂ ਤੁਹਾਡੀ ਪਾਰਟੀ ਹੈਗੀ
ਹਾਂ ਸਈ ਗੱਲ ਐ ਓਥੇਤਾਂ ਐਵੇਂ ਈ ਬੋਲਦੇ ਅੱਜ ਤਾਂ ਤੁਹਾਡੀ ਪਾਰਟੀ ਹੈਗੀ ਐ ਸਈ ਗੱਲ, ਏਂ ਆਪਾਂ ਏ ਆਪਣੇ ਪਿੱਛੋਂ ਪਿਛੋਕੜ ਤੋਂ ਈਂ ਸਿੱਖਦੇ ਆਂ ਆਪਾਂ ਆਪਣੇ ਮਾਂ ਬਾਪ ਓਈ ਚੀਜਾਂ ਸਿਖਦੇਂ ਆਏਂਆਂ, ਅੱਗੋਂ ਬੱਚੇ ਵੀ ਆਪ ਆਪਣੇ ਕਿਸਣਗੇ ਤਾਂ ਜਾਦਾ ਵਧੀਆ ਨੇ ਪਰ ਅੱਜ ਦੇ ਜੇ ਟੈਮ ਟੇ ਕੇ ਚੱਲਣਗੇ ਖੀ ਆ
ਮਤਲਬ ਅੱਜ ਕੱਲ ਦੀ ਕੁੜੀਆਂ ਵੀ ਜੋੜਦੀਆਂ ਨੇ ਬਟ ਓ ਐ ਕਿ ਓ ਸਕੀਮਾਂ ਆ ਗਈਆਂ ਨੇ ਤੇ ਸਾਰਾ ਕੁਛ ਈ ਓਨਾਂ ਦਾ ਤਾਂ ਬੈਂਕ ਬੈਲੈਂਸ ਹੀ ਜੀ ਮਤਲਬ ਓਦੇ ਚ ਈ ਓ ਜਿਆਦਾ ਜੋੜ ਨੇ ਤੇ ਸਕੀਮਾਂ ਚ ਲਗਾ ਦਿੰਦੇ ਨੇ ਓ ਕਰਦੇ ਨੇ, ਆਪਾਂ ਨੇ ਕੀ ਆਪਣਾ ਠੀਕ ਐ ਜਿਵੇਂ ਜਰੂਰਤ ਹੀ ਕੇਆ। ਅ ਮਤਲਬ, ਅੱਖਾਂ ਅੱਗੇ ਰੱਖ ਕੇ ਜੋੜਿਆ। ਅ ਤੇ ਬਸ ਆਪਣੇ ਹੱਤ ਨਾਲ ਤੇ ਨਾ ਹਾਂ ਮੈਂਨੇ ਇਤਨਾ ਕਰ ਲਿਆ ਮੈਂ
ਹਾਂ ਸਹੀ ਗੱਲ ਏ, ਚਾਹੇ ਆਪਣੇ ਲਈ ਨਹੀਂ ਬਸ ਪੂਰੇ ਪਰਿਵਾਰ
ਅਪਨੇ ਲਿਏ ਕੀ ਕਰਨਾ ਅਪਨੇ ਲਿਏ ਤੋੰ ਠੀਕ ਯੇਈ ਦੋ ਘੰਟੇ ਇੰਜੋਏ ਮਿਲ ਰਿਹਾ ਉਹ ਵਧੀਆ ਹੈਗਾ। ਆਪਾਂ ਜਾ ਰੇ ਆ, ਘੁੰਮ ਰੇ ਆ, ਖਾ-ਪੀ ਰੇ ਆ ਤੇ ਆਪਾਂ ਸਹੇਲੀਆਂ ਬਨਾ ਲੀਆਂ ਠੀਕ ਏ ਅਪਾਂ ਵੀ ਮਨ ਹਲਕ-' ਕ ਕਰ ਲੈਂਦੇ ਆ ਸਾਨੂੰ ਇਸ ਤੇ ਵੱਤ ਕਿਆ ਚਾਹੀਦਾ ਏ। ਪਰਿਵਾਰ ਹੋਵੇ ਤੇ ਥੋੜ੍ਹੀ ਜਿ ਖੁਸ਼ੀ ਮੇ ਲਈ ਹੋਵੇ, ਬਸ
ਸਹੀ ਗੱਲ ਏ ਬਿਲਕੁਲ ਕੁਛ ਟੈਮ ਕੱਢਣਾ ਵੀ ਚਾਹੀਦਾ ਹੈ, ਅਪਣੇ ਲੀਏ ਘੁੰਮਣਾ ਫਿਰਨਾ ਵੀ ਚਾਹੀਦਾ। ਮਾਰਕੀਟ ਵੀ ਜਾਓ ਫਰੈਂਡਸ ਦੇ ਨਾਲ ਵੀ ਜਾਓ ਖਾਓ -ਪੀਓ ਵੀ।
ਬਿਲਕੁਲ, ਜਦੋਂ ਅਪਨੇ ਹੱਥ ਚ ਹੋਗਾ ਤਾਂ ਹੀ ਕਰੇੰਗੇ ਹੇਨਾ, ਤੇ ਓਹਦੇ ਲਈ ਥੋੜਾ ਜਾ ਜੋੜਨਾ ਵੀ ਜਰ ਰੂਰੀ ਹੈਗਾ
ਬਹੋ ਜਰੂਰੀ ਏ, ਥੋੜ੍ਹਾ ਥੋੜ੍ਹਾ ਕਰਕੇ ਕੈੰਦੇ ਐ ਬਹੋਤ ਹਾਂ ਬਹੋਤ ਜਿਆਦਾ ਬਣ ਜਾਂਦਾ ਏ ਬਸ' ਇ ਹੈ ਕਿ ਓਹ ਰੱਖ ਕੇ ਭੁੱਲ ਜੋ, ਕੇ ਮੇਰੇ ਕੋਲ ਹੈ ਕੇ।, ਤਾਂ ਹੀ ਜੁੜਦਾ ‌ਏ। ਹਾਂਜੀ ਏਦਾ ਈ ਜੁੜੇਗਾ ਨੀ ਤੇ ਜੁੜਨਾ ਬਹੁਤ ਮੁਸ਼ਕਿਲ ਏ।
ਬਹੂ ਓਹਥੋੜਾ ਸਾ ਅਪਨੀ ਵੇਸਟੇਜ ਪੇ ਥੋੜਾ ਕੰਟਰੋਲ ਤੋ ਕਰਨਾ ਪੈਂਦਾ
ਕਿਓੰਕਿ ਨਾ ਮਹਿੰਗਾਈ ਬਹੋਤ ਹੈਤੀ ਹੈ, ਮਹਿੰਗਾਈ ਬਹੋਤ ਹੋਤੀ ਏ, ਕਰੋਨਾ ਤੋਂ ਬਾਦ ਧੋਨੂੰ ਪੱਤਾ ਏ ਕਰੋਨਾ ਤੋਂ ਬਾਦ ਹੀ ਲੋਕਾਂ ਨੂੰ ਸਮਝ ਆਈ ਏ। ਸਹੀ ਰੂਪ ਚ ਕਰੋਨਾ ਤੋ ਲਗ
ਬਹੋਤ ਕੁਛ, ਬਹੋਤ ਕੁਛ ਵੇਖਿਆ ਕਰੋਨਾ ਚ ਨਾ ਬਹੋਤ ਸਮਝ ਆਈ ਏ। ਬੰਦਿਆਂ ਨੂੰ ਹੱਥਾਂ ਨਾਲ, ਬਸ ਤੋਰ ਦਿੱਤਾ ਇਵੇਂ ਕਿ ਬਸ ਪੁੱਛੋ ਨਾ, ਬੰਦਿਆਂ ਦੀ ਕੀਮਤ ਵੀ ਤਾਂ ਹੀ ਸਮਝ ਆਈ। ਤੇ ਬਸ ਹਰ ਚੀਜ ਤਿਓ ਜਬ ਬੀਲ ਬੰਦ ਹੋ ਗਿਆ ਸਭ ਕੁਛ ਤੁਸੀਂ ਚਾਰ ਦੀਵਾਰੀ ਚ ਰੈਹ ਤੇ ਤਾਂ ਹੀ ਸਮਝ ਆਇਆ ਸਾਰਾ ਕੁਛ, ਠੀਕ ਹੈ ਟਾਈਮ ਅੱਛਾ ਕੱਟਿਆ ਸੀ ਓਹ ਵੀ ਕੱਟ ਲਿੱਤਾ ਜਿਨਾਂ ਦੇ ਘਰ ਮੁਸੀਬਤ ਪਇਆ ਉਹ ਤੇ ਉਹੀ ਜਾਂਦੇ ਨੇ
ਸਹੀ ਬਿਲਕੁਲ, ਬਿਲਕੁਲ, ਬਿਲਕੁਲ ਕਈਆਂ ਨੇ ਪੈਸਾ ਲਾ ਕੇ ਕੋਈ ਆ ਕਿ ਕਰੀਏਾਰੇ
ਬਿਲਕੁਲ ਬਿਲਕੁਲ ਨਹੀਂ ਤੇ ਖਾਂਦੇ ਬਣਾਉਦੇ ਕੱਟ ਪਿਆ
ਹਾਂ ਸਹੀ ਗੱਲ ਹੈ ਸਹੀ ਗੱਲ ਚਲੋ ਜੀ ਬਹੁਤ ਵਧੀਆ ਲੱਗੇ ਤੁਹਾਡੇ ਨਾਲ ਗੱਲ
ਹਾਂਜੀ ਠੀਕ ਹੈ ਜੀ ਓ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ